ਹੈਲੋ-ਹੈਲੋ ਹਾਂਜੀ, ਹੈਲੋ ਹਾਂਜੀ-ਹਾਂਜੀ ਭੈੰਜੀ, ਸਸ ਸ੍ਰੀ ਕਾਲ
ਸ ਸ਼੍ਰੀ ਕਾਲ ਭੈਨ
ਹਾਂਜੀ-ਹਾਂਜੀ ਠੀਕ ਆ ਮੈਂ, ਹੋਰ ਠੀਕ ਹੋ ਤੁਸੀਂ? ਤੁਸੀਂ ਠੀਕ ਹੋ ਮੈਂ ਕਿਹਾ? ਹੈਲੋ- ਹੈਲੋ ਹਾਂਜੀ-ਹਾਂਜੀ ਠੀਕ ਆ ਕੀ ਗੱਲ ਸੁਣਦੇ ਨੀ ਪਏ ਜਵਾਬ ਨੀ ਦਿੰਦੇ ਪਏ ਮੇਰੀ ਗੱਲ
ਭੈੰਜੀ ਤੁਹਾਡੀ ਵਾਜ਼ ਕੱਟੀ ਗਈ ਸੀ
ਅੱਛਾ-ਅੱਛਾ
ਹਾਂ
ਅੱਛਾ- ਅੱਛਾ- ਅੱਛਾ। ਹੋਰ ਸੁਣਾਓ ਕੀ ਹਾਲ ਹੈ ਤੁਹਾਡਾ? ਭੈੰਜੀ ਕੀ ਗੱਲ ਕਿੰਨੇ ਦਿਨ ਹੋ ਗਏ ਨੇ ਮੇਲ ਨੀ ਹੋਇਆ?
ਵਧੀਆ- ਵਧੀਆ ਤੁਸੀਂ ਸੁਣਾਓ?
ਹਾਂ, ਹਾਂਜੀ, ਅੱਜ ਰੋਟੀ ਪਾਣੀ ਬਣਾਇਆ ਹੀ ਨੀ ਭੈਣਜੀ ਅਜ। ਲੰਗਰ ਚ।
ਅੱਛਾ-ਅੱਛਾ ਹਾਂਜੀ- ਹਾਂਜੀ- ਹਾਂਜੀ ਅੱਜ। ਗੁਰਪੁਰਬ ਸੀ ਨਾ ਅਸੀਂ ਵੀ ਲੰਗਰ ਹੀ ਛਕਿਆ ਅੱਜ। ਹਾਂਜੀ ਗਏ ਸੀ।
ਹਾਂਜੀ, ਹੋਰ ਸੁਣਾਓ ਭੈਣ ਜੀ?
ਥੋੜੀ ਦੇਰ ਪਹਿਲੇ।
ਅੱਛਾ, ਬੱਚਿਆਂ ਨੂੰ ਨਾਲ ਲੈ ਗਏ ਸੀ?
ਨਹੀਂ ਆਪਾਂ ਬੱਚੇ ਤੇ ਗਏ ਨੀ ਬੱਚੇ ਤੇ ਸੁੱਤੇ ਹੋਏ ਸੀ। ਉਹ ਛੁੱਟੀਆਂ ਨੇ ਨਾ ਤੇ ਲੇਟ ਲੇਟ ਸੌਂਦੇ ਨੇ ਲੇਟ ਉੱਠਦੇ ਨੇ ਫੇਰ ਮੈਂ ਤੇ ਮੇਰੀ ਭਾਬੀ ਗਏ ਸੀ। ਹਾਂਜੀ ਬਸ ਫਿਰ ਆਏ ਆ ਤੇ ਉੱਠੇ ਹੋਏ ਸੀ ਜਾਣ ਦਾ ਸੁੱਤੇ ਹੋਏ ਸੀ ਹਾਂਜੀ। ਹੋਰ ਵਧੀਆ ਤੁਸੀਂ ਸੁਣਾਓ?
ਹੋਰ ਘੁੰਮ ਫਿਰ ਆਏ ਹੋ ਫਿਰ?
ਹਾਂਜੀ ਮੈਂ ਘੁੰਮ ਫਿਰ ਆਈ ਹਾਂ ।ਤੁਹਾਨੂੰ ਕਿਹਾ ਸੀ ਤੁਸੀ। ਬਣਾ ਲਓ ਪ੍ਰੋਗਰਾਮ।
ਚੁੱਪ ਕਰਕੇ ਲੰਘ ਗਏ ਫੇਰ ਤੁਸੀਂ ਦੱਸਿਆ ਹੀ ਨਹੀ ਸਾਨੂੰ।
ਬਸ ਫਿਰ।
ਹਾਂਜੀ, ਸਾਨੂੰ ਤੇ ਬਾਅਦ ਚ ਗਲੀ ਤੁਹਾਡੀ ਤੋਂ ਪਤਾ ਚੱਲਿਆ ਕਿ ਉਹ ਬਾਹਰ ਗਏ ਦੇ ਨੇ। ਘੁੰਮਣ ਫਿਰਨ ਮੈਂ ਤੇ ਦੇਖੋ। ਹਾਂ, ਮੈਂ ਕਿਹਾ ਸ਼ਾਇਦ ਭੈਣ ਜੀ ਨੂੰ ਕੋਈ ਨਾਰਾਜ਼ਗੀ ਏ ਧੋਖਾ ਦਿੱਤਾ। ਤਾਂ ਸਾਨੂੰ ਇਕੱਲੇ ਚਲੇ ਗਏ ਨੇ। ਉਹ ਮੈਂ ਤੁਹਾਨੂੰ ਕਿਹਾ ਸੀ। ਸੀ ਨਾ ਮੇਰੇ ਵੀ ਕੱਪੜੇ ਤਿਆਰ ਕਰ ਲਿਆ ਜੇ ਮੈਂ ਕਿਹਾ ਸ਼ਾਇਦ ਭੈਣ ਜੀ ਨੂੰ ਇਤਰਾਜ ਹੋਇਆ ਹੋਵੇ।
ਨਹੀਂ ਨਹੀਂ ਭੈਣ ਜੀ ਇਹੋ ਜਿਹੀ ਕੋਈ ਗੱਲ ਨੀ ਬਸ ਉਹ ਤੁਹਾਨੂੰ ਦੱਸਿਆ ਸੀ ਨਾ। ਬੱਚੇ ਇਕਦਮ। ਮਗਰ ਪੈ ਗਏ ਹੀ ਫਿਰ ਸਾਡੀ ਅਚਾਨਕ ਸਲਾਹ ਬਣ ਗਈ ਸੀ। ਹਾਂਜੀ, ਉਹੀ ਨਾ ਫਿਰ ਬੱਚੇ ਤੁਹਾਨੂੰ ਪਤਾ ਕਹਿੰਦੇ ਹੁਣੇ ਹੀ ਜਾਣਾ ਹੁਣੇ ਹੀ ਜਾਣਾ।
ਅੱਛਾ! ਕੋਈ ਨੀ।
ਤੁਸੀਂ ਬਣਾ ਲਓ ਸਲਾਹ ਤੁਹਾਡੇ ਨਾਲ ਚੱਲ ਜਾਗੇ।
ਹਾਂਜੀ, ਕੋਈ ਨੀ ਕੋਈ ਨੀ ਸਲਾਹ ਬਣਾਵਾਂਗੇ ਹੁਣ। ਹਾਂਜੀ, ਬਸ ਉਹ ਬੱਚਿਆਂ ਨੇ ਹਾਂਜੀ ਬੱਚਿਆਂ ਨੇ ਨਾਨੀ ਘਰ। ਜਾਣਾ ਨਾ, ਬੱਚੇ ਚਲੇ ਜਾਣ ਨਾ। ਹਾਂਜੀ -ਹਾਂਜੀ, ਫੇਰ ਚੱਲਾਗੇ।
ਹਾਂ, ਫੇਰ। ਚੱਲਾਂਗੇ ਵਿਹਲੇ ਹੋ ਕੇ ਨਾ ਬੱਚੇ ਵੀ ਨੀ ਹੋਣਗੇ ਨਾ ਫੇਰ ਆਪਣਾ ਟੈਨਸ਼ਨ ਫਰੀ ਹੋ ਕੇ ਜਾਵਾਂਗੇ।
ਹਾਂਜੀ।
ਓਦਾਂ ਫੇਰ ਧਿਆਨ ਰਹਿੰਦਾ ਪਿੱਛੇ ਰੋਟੀ
ਹਾਂਜੀ, ਹੋਰ ਤੁਹਾਡੇ, ਹੋਰ ਭਾਜੀ ਠੀਕ ਨੇ?
ਹਾਂਜੀ। ਸਭ ਵਧੀਆ, ਤੁਸੀਂ ਦੱਸੋ? ਹਾਂਜੀ- ਹਾਂਜੀ।
ਹਾਂ, ਅੱਛਾ ਹੋਰ ਉਹ ਤੁਸੀਂ ਕਹਿ ਰਹੇ ਸੀ ਮੇਰੇ ਭਾਜੀ । ਠੀਕ ਨੀ ਸਨ ਹੈਗੇ, ਉਹ ਠੀਕ ਨੇ ਨਾ?
ਹਾਂਜੀ, ਉਹ ਠੀਕ ਨੇ ਹੁਣ, ਫਰਕ ਏ? ਵਿਖਾਇਆ ਸੀ ਡਾਕਟਰ। ਨੂੰ ਤੇ ਕਹਿੰਦੇ ਕੋਈ। ਦਿੱਕਤ ਵਾਲੀ ਗੱਲ ਨੀ ਉਹ ਤੇ ਓਦਾਂ ਹੀ ਇਹਨਾਂ ਨੂੰ, ਮਨ ਵਿਚ ਵਹਿਮ ਐ।
ਅੱਛਾ, ਤੇ ਦਵਾਈਆਂ ਤੇ ਆਪ ਹੀ ਕੰਮ ਹੋਇਆ ਉਹਨਾਂ ਦਾ ਦਵਾਈਆਂ। ਤੇ ਫਿਰ ਅੰਗਰੇਜ਼ੀ ਦਵਾਈ ਤਾਂ ਖਾਂਦੇ ਹੀ ਨਹੀਂ,
ਨਾ ਅੰਗਰੇਜ਼ੀ ਤੇ ਖਾਧੀ ਨਹੀਂ ਫੇਰ ਬਸ ਓਜ ਈ। ਥੋੜਾ ਹੈਗਾ ਸੀ, ਨਾ ਮਨ ਚ ਵਹਿਮ ਸੀ, ਤੇ ਡਾ
ਹਾਂ, ਚੈੱਕ ਕਰਾਣਾ ਥੋੜਾ ਸਹੀ ਹਾਂ ਸਹੀ ਰਹਿੰਦਾ ਸਗੋ। ਮੈਂ ਕਿਹਾ ਸੀ, ਮੈਂ ਕਿਹਾ ਸਗੋ ਮੈਂ ਵੀ ਤੁਹਾਡੇ ਭਾਜੀ ਕੋਲੋਂ ਦਵਾਈ ਲਵਾਂਗੀ, ਮੈਨੂੰ ਵੀ ਥੋੜੀਆਂ ਦਰਦਾਂ-ਦੁਰਦਾਂ ਰਹਿੰਦੀਆਂ ਨੇ,
ਅੱਛਾ-ਅੱਛਾ ਹਾਂਜੀ, ਕੋਈ ਨੀ ਮੈ ਲੈ ਨਾ ਦਵਾਈ, ਦਿੰਦੇ ਨੇ ਵਧੀਆ ਦਿੰਦੇ ਨੇ।
ਹਾਂਜੀ, ਕੋਈ ਨੀ ਆਵਾਂਗੀ ਕਿਸੇ ਟਾਈਮ ਮੈਂ ਫਿਰ। ਲਵਾਂਗੇ ਹਾਂ ਹਾਂਜੀ ਆਵਾਂਗੇ। ਹੋਰ ਸੁਣਾਓ? ਤੁਹਾਡੇ ਘਰ ਪਰਿਵਾਰ ਠੀਕ ਹੈ ਸਭ?
ਹਾਂਜੀ, ਸਭ ਵਧੀਆ ਅੱਜ ਪ੍ਰੋਹਣੇ ਆਏ ਹੋਏ ਨੇ।
ਅੱਛਾ-ਅੱਛਾ ਜੀ, ਹੋਰ ਤੁਹਾਡੀ ਭਾਬੀ ਠੀਕ ਹੈ?
ਹਾਂਜੀ, ਭਾਬੀ ਵਧ
ਅੱਛਾ, ਉਹ ਅੱਛਾ ਹਾਂਜੀ ਛੋਟੀ ਭਾਬੀ ਤੁਸੀਂ ਦੱਸਦੇ ਪੇ ਸੀਂ ਰਹਿਣ ਗਈ ਹੈ। ਛੁੱਟੀਆਂ ਫਿਰ ਤੋਂ ਬਾ ਛੁੱਟੀਆਂ ਪੂਰੀਆਂ ਕਰਕੇ ਹੀ ਆਏਗੀ।
ਨਹੀਂ ਵੇਖੋ ਭਰਾ ਜਾਏਗਾ ਕੱਲ ਲੈਣ,
ਅੱਛਾ-ਅੱਛਾ,
ਕੱਲ ਨਹੀਂ ਜਾਨਾ ਉਹਨੇ ਮੈ ਐਸੇ,
ਅੱਛਾ- ਅੱਛਾ, ਚਲੋ ਕੋਈ ਨੀ ਹੁਣ ਦੂਰ ਗਏ ਤੇ ਫਿਰ ਟੈਮ ਤੇ ਲੱਗ ਹੀ ਜਾਂਦਾ ਬੱਚਾ ਹਾਂਜੀ-ਹਾਂਜੀ-ਹਾਂਜੀ,
ਉਹ ਮੈਂ ਨ ਤੁਹਾਨੂੰ ਸੂਟ ਦੇਗੀ ਸੀ, ਤੁਸੀਂ ਮੇਰਾ ਸੂਟ ਨੀ ਬਣਾਇਆ?
ਹਾਂਜੀ, ਭੈਣਜੀ ਕੋਈ ਨੀ ਤੁਸੀਂ, ਆਓਗੇ ਸਿਪ ਜਾਏਗਾ ਬਣ ਜਾਏਗਾ ਬਸ ਤਿਆਰ ਮਿਲੇਗਾ ਤੁਹਾਨੂੰ।
ਨਹੀਂ ਤੁਸੀਂ ਪਹਿਲਾਂ ਹੀ ਬਣਾ ਦੋ ਮੈਂ ਕਿੰਨੇ ਦਿਨ, ਕਿੰਨੇ ਟਾਈਮ ਦਾ
ਹਾਂ ਹਾਂਜੀ ਨਹੀਂ ਕੋਈ ਨੀ ਭੈਣ ਜੀ, ਤੁਹਾਨੂੰ ਮਿਲ ਜਾਏਗਾ ਤੁਸੀਂ ਆਓ। ਲੈਨ ਆਓਗੇ, ਤੁਹਾਡਾ ਤਿਆਰ ਮਿਲੇਗਾ।
ਮੈਨੂੰ ਸਗੋਂ ਲੋੜ ਸੀ ਹੁਣ, ਸ਼ਨੀਵਾਰ ਤੱਕ ਬਣਾ ਦੋ।
ਕੋਈ ਨਹੀ। ਸ਼ਨੀਵਾਰ ਤੇ ਹੁਣ ਪਰਸੋ ਈ ਹੈ ਨਾ।
ਹਾਂਜੀ ਬਣਾ ਦੋ, ਮੈਂ ਮੰਗਵਾ ਲਾਂਗੀ।
ਕੋਈ ਨੀ ਸ਼ਨੀਵਾਰ ਨੀ ਸੋਮਵਾਰ ਤੱਕ ਤੁਹਾਨੂੰ ਮਿਲ ਜਾਏਗਾ।
ਚਲ ਐਤਵਾਰ,
ਹਾਂਜੀ-ਹਾਂਜੀ, ਐਤਵਾਰ ਤੱਕ ਮਿਲ ਜਾਏਗਾ, ਹੋਰ ਸੁਣਾਓ ਭੈਣਜੀ?
ਮੈਂ ਤਾਂ ਭੈਣਜੀ ਕਹਿੰਦੀ ਸੀ, ਮੈਂ ਨਾ ਲੈ ਕੇ ਨੀ ਆਈ ਸੀ ਕੱਪੜੇ ਤੇ ਮੈਨੂੰ ਲੋੜ ਸੀ। ਤੇ ਆਣਾ ਸੀ ਕਿਸੇ ਨੇ, ਤੇ ਮੈਂ ਕਿਹਾ ਚੱਲ ਮੰਗ ਲਾਂਗੀ।
ਚਲੋ ਕੋਈ ਨੀ ਮੈਂ ਬਣਾ ਦਾਂਗੀ। ਹਾਂਜੀ,
ਹੋਰ ਸੁਣਾਓ?
ਹੋਰ ਠੀਕ ਹੈ, ਸਭ ਹੋਰ ਬੇਟਾ ਤੁਹਾਡਾ ਠੀਕ ਐ?
ਹਾਂਜੀ-ਹਾਂਜੀ ਠੀਕ ਹੈ, ਅੱਜ ਜਰਾ ਉਹ ਪ੍ਰਾਹੁਣੇ ਆਏ ਦੇ ਸੀ, ਘਰ ਅੱਜ ਉਹ ਸੀ ਨਾ ਗੁਰ ਗੁਰਦੁਆਰ ਦੇ ਸਾਹਮਣੇ ਹੀਈ ਹੈ, ਨਾ ਬਿਲਕੁਲ ਤੇ ਉਹ ਫਿਰ ਆਹ ਪਾਪ ਹੈਗੇ ਨੇ ਚਾਚੀ ਲੱਗਦੇ, ਨੇ ਕਜ਼ਨ ਚਾਚੀ ਤੇ ਉਹ ਆਏ ਸੀ, ਇਦਰ ਉਹਨਾਂ ਦੀ ਨੂੰਹ ਵੀ ਆਈ ਸੀ।
ਹਾਂਜੀ, ਕੋਲ ਹੋਵੇ ਫਿਰ ਬੰਦਾ ਰਿਸ਼ਤੇਦਾਰਾਂ ਘਰ ਚਲੇ ਹੀ ਜਾਂਦਾ।
ਹਾਂਜੀ। ਤਾਂ, ਹੀ 'ਉਹ ਆਗੇ ਨਾ, ਉਹਨਾਂ ਨੂੰ ਗਰਮੀ ਲੱਗੀ ਇੱਧਰ ਆਗੇ।
ਅੱਛਾ! ਵਧੀਆ ਕੀਤਾ, ਹੋਰ, ਛਪੀਲ ਵੀ ਲੱਗਦੀ ਹੋਣੀ?
ਬੀਲ ਲੱਗੀ ਹੋਈ ਏ, ਹੁਣੇ ਮੰਗਾਈ ਸੀ ਦਿੱਤੀ ਸਾਰਿਆਂ ਨਹੀਂ, ਉਹ ਗੁਰਦੁਆਰੇ ਦੇ ਬਾਹਰ ਹੀ ਲੱਗੀ ਹੋਈ ਸੀ। ਹਾਂਜੀ, ਉਹ ਸਾਰੇ ਮਿਲਕੇ ਇਕੱਠੇ ਹੀ, ਲਾ ਲੈਂਦੇ ਨਾ
ਅੱਛਾ- ਅੱਛਾ! ਇੱਕ ਵਾਰੀ ਆਈ ਸੀ ''ਮੈਂ ਤੁਹਾਡੇ ਸ਼ਹਿਰ ਸ਼ਹਿਰ'ਚ! ਬਹੁਤ ਸੋਹਣੀ ਦੁਕਾਨ ਤੁਹਾਡੀ ਬਣੀ ਏ, ਤੁਹਾਡੇ ਭਾਜੀ ਦੀ। ਹਾਂਜੀ। ਗੁਰਦੁਆਰੇ ਵੀ, ਹੋਕੇ ਆਈ ਦੀ ਆ, ਮੈਂ ਤੁਹਾਡੇ ਸਾਹਮਣੇ
ਅੱਛਾ! ਹਾਂ, ਤੁਹਾਨੂੰ ਪਤਾ ਹੀ ਹੈ ਦੁਆਰਾ
ਹੋਰ, ਸੁਣਾਓ? ਭੈਂਜੀ! ਹੋਰ, ਸੁਣਾਓ? ਹਾਂਜੀ! ਕੋਲ ਈਏ, ਹਾਂ। ਸਾਹਮਣੇ ਈ
ਹਾਂਜੀ। ਹੋਰ, ਸੁਣਾਓ?
ਹੋਰ, ਸੁਣਾ? ਹਾਂਜੀ। ਬੱਸ! ਆਉਣ ਵਾਲੇ ਹੋਣੇ ਹੁਣ, ਤੁਸੀਂ ਵੀ। ਪੰਜ ਛੁੱਟੀਆਂ ਖਤਮ ਹੋਣ ਵਾਲੀਆਂ।
ਹਾਂਜੀ। ਛੁੱਟੀਆਂ ਖਤਮ ਹੋਣ ਵਾਲਲੇ, ਅਗਲੇ ਹਫ਼ਤੇ ਆ ਜਾਣਾ। ਬਸ ਰਹਿ ਗਏ ਆ ਤਾਂ, ਦਸ ਹਫ਼ਤਾ ਕੁ ਰਹਿ ਗਿਆ, ਬਸ! ਹੋਰ ਹਾਂਜੀ। ਬਸ ਹੁਣ ਜਾਵਾਂਗੇ, ਕੱਲ ਤਰਨ ਤਾਰਨ ਸਾਹਿਬ ਜਾਵਾਂਗੇ।
ਅੱਛਾ।
ਫੇਰ, ਜਾਵਾਂਗੀ ਭਾਬੀ ਨਾਲ ਦਰਬਾਰ ਸਾਹਿਬ ਵੈਸੇ ਤੇ, ਮੈਂ ਇੱਕ ਵਾਰ ਹੋ ਆਈ ਆ, ਦਰਬਾਰ ਅੱਛਾ! ਤੜਕੇ ਗਈ ਸੀ, ਜਦੋਂ ਪਾਲਕੀ ਸਾਹਿਬ ਆਂਦਾ ਨਾ
ਅੱਛਾ- ਅੱਛਾ, ਅੱਛਾ, ਅੱਛਾ, ਹੋਰ, ਤੁਹਾਡੇ ਤੁਹਾਡੇ ਮਾਤਾ ਜੀ ਠੀਕ ਨੇ,
ਹਾਂਜੀ, ਵਧੀਆ ਨੇ। ਠੀਕ ਨੇ। ਅੱਜ ਹਾਂਜੀ। ਅੱਜ ਵੀ ਥੋੜੇ ਢਿੱਲੇ ਹੀ ਹੋਏ ਦੇ ਸੀ, ਗੁਰਦੁਆਰੇ ਵੀ ਨੀ ਗਏ ਸਗੋਂ।
ਅੱਛਾ! ਅੱਛਾ, ਅੱਛਾ! ਵੈਸੇ, ਹਾਂ! ਕਮਜ਼ੋਰ ਹੋਏ ਦੇਆ। ਹੈਲੋ! ਹਾਂਜੀ। ਹੋਰ, ਸੁਣਾਓ?
ਹੋਰ ਠੀਕ ਏ। ਤੁਸੀਂ ਦੱਸੋ? ਨਹੀਂ, ਸਾਡੇ ਇੱਥੋਂ ਨੀ ਨਿਕਲਦਾ ਨਗਰ ਕਿਰ ਹਾਂਜੀ। ਇਹ ਗੁਰਪੁਰਬ ਈ, ਮਨਾਉਂਦੇ ਨੇ ਬਸ! ਉੱਥੇ, ਅੱਜ ਨਿਕਲਣਾ ਹੋਣਾ ਗੁਰਪੁਰ, ਆਂ, ਨਗਰ ਕੀਰ
ਹਾਂਜੀ। ਅੱਜ ਨਿਕਲਣਾ। ਹਾਂਜੀ! ਕਈ ਪਾਸੇ ਤੇ ਕੱਲ ਨਿਕਲ ਗਿਆ, ਐਥੇ ਆਜ ਹਾਂਜੀ। ਐਥੇ ਆਜ ਨਿਕਲ
ਹਾਂਜੀ, ਇੱਧਰ ਨੀ ਕੱਢਦੇ ਨਗਰ ਕੀਰਤਨ, ਕੋਈ ਇੱਕ-ਅੱਧਾ ਗੁਰਪੁਰਬ ਹੁੰਦਾ, ਜਦੋਂ ਨਗਰ- ਕੀਰਤਨ ਕੱਢ ਉੱਥੇ, ਤੁਹਾਡੇ ਸ਼ਹਿਰ ਤੇ, ਤੇ ਵੇਖਣ ਵਾਲਾ ਹੁੰਦਾ
ਹਾਂਜੀ- ਹਾਂਜੀ। ਬੜੀ ਰੌਣਕ ਹੁੰਦੀ ਨਗਰ ਕੀਰਤਨ ਤੇ, ਹਾਂਜੀ। ਥਾਂ-ਥਾਂ ਤੇ, ਸਟਾਲ ਲਗਦੇ ਨੇ।
ਹਾਂਜੀ। ਪਿਛਲੀ ਵਾਰ ਤੇ, ਮੈਂ ਵੇਖਿਆ ਸੀ ''ਮੈਂ ਇਸ ਵਾਰ ਤੇ ਹਾਂਜੀ।
ਹਾਂਜੀ।
ਹੋਰ
ਚਲੋ, ਭੈਣ ਜੀ
ਹਾਂਜੀ! ਹੋਰ- ਹੋਰ ਸੁਣਾਓ? ਨਗਰ ਕੀਰ ਤਨ ਤੇ, ਜਾਓਗੇ?
ਹਾਂਜੀ, ਜਾਵਾਂਗੇ।
ਅੱਛਾ। ਫੇ, ਸ਼ਾਮੀ ਰਾਤੀ ਨਿਕਲਨਾ ਨਾ, ਮਜਾ ਆਂਦਾ
ਹਾਂ, ਹਾਂ, ਹਾਂਜੀ- ਹਾਂਜੀ! ਬਹੁਤ ਆਨੰਦ ਹੈਂ, ਹਾਂਜੀ ਸਾਰੇ ਜਾਵਾਂਗੇ, ਹਾਂਜੀ, ਅਸੀਂ ਹਾਂ ਅਸੀਂ, ਨਹੀਂ ਪੈਦਲ ਹੀ ਜਾਂਨੇ ਆਂ।
ਤੁਸੀਂ ਵੱਡੇ ਗੁਰਦੁਆਰੇ ਵੇਖਣ ਜਾਂਦੇ ਹੋਣੇ ਹੋ।
ਹਾਂਜੀ ਵੱਡੇ ਗੁਰਦੁਆਰੇ। ਫੇਰ ਥੋੜੀ ਦੇਰ ਤੱਕ ਤੁਰਦੇ ਆਂ ਨਾਲ। ਤੇ ਫੇਰ, ਹਾਂਜੀ। ਚਲੋ ਜੇ ਚੌਂਕ ਆਉਂਦਾ ਹੈ, ਔਥੇ ਖੱਲ ਜਾਔ।
ਅੱਛਾ
ਚੌਂਕ ਦੇ ਵਿੱਚ, ਫੇਰ ਚੌਂਕ ਤੱਕ ਆ ਕੇ, ਫੇਰ ਅਸੀਂ ਕਿਸੇ, ਮਤਲਬ ਆਟੋ ਵਗੈਰਾ ਚ ਆ ਜਾਂਨੇ ਆ ਵਾਪਸ।
ਅੱਛਾ ਅੱਛਾ ਠੀਕ ਐ। ਹਾ, ਅਸੀਂ ਤੇ ਝੰਡੇ ਤੇ ਜਾਂਦੇ ਸੀਗੇ।
ਹਾਂਜੀ ਹਾਂਜੀ ਠੀਕ ਹੈ ਭੈਣ ਜੀ ਫੇਰ, ਹਾਂਜੀ ਹਾਂਜੀ। ਹੋਰ, ਠੀਕ ਹੈ ਭੈਣਜੀ
ਚਲੋ ਬਿਜੀ ਲੱਗਦੇ ਹੋ ਤੁਸੀਂ।
ਹਾਂਜੀ, ਹਾਂਜੀ ਨਹੀਂ
ਚਲੋ ਕੋਈ ਨੀ, ਤੁਸੀਂ ਕਰਲੋ ਫਿਰ।
ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ, ਭੈਣ ਜੀ ਸਤਿ ਸ੍ਰੀ ਅਕਾਲ। ਹਾਂਜੀ ਮਿਲਾਂਗੇ ਫੇਰ, ਹਾਂਜੀ ਮਿਲ ਕੇ ਸਲਾਹ ਬਣਾਨੇ ਹਾ ਫੇਰ, ਹਾਂਜੀ। ਚਲੋ ਹਾਂ, ਹਾਂ ਹਾਂਜੀ ਹਾਂਜੀ, ਠੀਕ ਹੈ।
ਠੀਕ ਹੈ, ਭੈਣਜੀ ਸਤਿ ਸ੍ਰੀ
ਠੀਕ ਹੈ, ਭੈਣ ਜੀ
ਖਰਾਬ ਹੋ ਗਿਆਂ ਐ, ਫੋਨ।
ਹੈਲੋ ਬੰਦ ਨੀ ਹੁੰਦਾ ਪਯਾ। ਹੈਂ ਹਾਲੇ ਟਾਇਮ ਨੀ ਸੀ ਹੋਯਾ ਕੇ।
ਹਾਂਜੀ ਫੋਨ ਤੇ ਕਟ
ਦੇ